ਹੈਲੋ
ਹੈਲੋ
ਹੈਲੋ
ਹੂੰ ਕੀ ਕਰ ਰਿਹੇ ਆ।
ਕਰਨ ਕੁਛ ਨੀ ਰਿਹਾ ਮੈ ਤੇ ਬਸ ਹੁਣ ਤਿਆਰੀ ਚੱਲਣ ਡੀ ਆ ਮੇਰੀ।
ਕਿੱਥੇ ਚੱਲੇ?
ਚੱਲਿਆ ਵਾਂ ਬਸ ਕਿਤੇ ਨੀ ਘੁੰਮਣ ਫਿਰਨ ਵਿਹਲਿਆ ਦਾ ਕੰਮ ਕੀ।
ਅਛਾ ਘੁੰਮਣ ਫਿਰਨ ਚੱਲੇ ਹੋ ਜਾਦਾ ਘੁੰਮਣਾ ਨੀ ਚਾਹੀਦਾ ਦੋਸਤਾਂ ਦੇ ਨਾਲ।
ਕਿਉਂ, ਕਿਉਂ ਨੀ? ਕਿਉ ਮੇਰੀ ਲੜਾਈ ਹੋਏਗੀ ਹੋਊਗੀ ਤੂੰ ਆਏਂਗੀ ਲੜਨ ਵਾਸਤੇ। ਆਡ ਬੁੜੀਆਂ ਲੈ ਕੇ ਜਾਊ, ਬੁੜੀਆਂ ਲੈਕੇ ਜਾਊ ਲੜਨ ਵਾਸਤੇ।
ਤੇ ਆਹ ਲੜਾਈਆਂ ਕਰਨ ਵਾਸਤੇ ਹੀ ਦੋਸਤੀ ਰੱਖੀ ਦੀ ਆ।
ਇਹੀ ਤੇ ਦੋਸਤੀ ਯਾਰੀ ਰੱਖੀ ਦੀ ਆ। ਮੁਸੀਬਤ ਚ ਕੰਮ ਆਉਦੇ ਆ ਰਾਤ ਨੂੰ ਦੋ ਵਜੇ ਫੋਨ ਕਰੂੰਗਾ। ਤੂੰ ਤੇ ਫੋਨ ਨੀ ਚੁਕਣਾ ਦੋਸਤਾਂ ਨੇ ਤੇ ਚੁੱਕਣਾ ਨਾ ਮੇਰਾ ਫੋਨ-
ਹਮ ਦੋਸਤਾਂ ਨੇ ਚੁੱਕਣਾ ਫੋਨ ਜਿਹੜਾ ਦੋਸਤ ਉਹ ਫੋਨ ਨੀ ਚੁੱਕਦੇ ਛੇਤੀ
ਚੁੱਕਦੇ ਵੀ ਆ ਆਉਦੇ ਵੀ ਆ ਦੋਸਤ ਯਾਰ, ਦੋਸਤ ਯਾਰ ਏਕ ਇ ਰੱਖੀ ਦਾ ਵੇ ਰੱਖੀ ਦਾ ਯਾ ਤੂੰ ਵੀ ਰੱਖਿਆ ਕਰ
ਠੀਕ ਆ, ਮੇਰੇ ਕਿਤੇ ਕੁਛ ਹੋ ਗਿਆ ਵਾ ਬੋਲੋ ਉਹਨਾਂ ਤੇ ਕੋਲ ਜਾ ਕੇ ਉਹਨਾ ਮੇਰਾ ਕੰਮ ਠੀਕ ਕਰ ਦਿਓ।
ਕੀ ਹੋ ਗਿਆ ਤੇਰਾ-
ਕੁਛ ਹੋਇਆ ਵਾ ਦੱਸੋ ਕੀ ਬਾਦ ਚ।
ਆ ਦੇਖ
ਬਹਿਸ ਹੋਗੀ ਨਾ, ਕੁਛ ਪੰਗਾ ਹੋ ਗਿਆ। ਮੇਰਾ ਕੁਛ ਪੈਸਿਆਂ ਦਾ ਪੰਗਾ ਹੋ ਗਿਆ, ਬੋਲੋ ਉਹਨਾ ਦੇ ਕੋਲ ਜਾ ਕੇ ਉਹਨਾਂ ਨਾਲ ਗੱਲ ਕ-
ਉਹ ਹਲੇ ਪੈਹੇ ਦਾ ਤੁ ਸਮਾਂ-
ਹਾਂ ਕਢਵਾ ਦੋ ਮੇਰੇ ਪੈਸੇ
ਗ਼ਲਤੀਆਂ ਆਪ ਕਰਨੀਆਂ ਵਾ ਤੇ ਹਰਜ਼ਾਨਾ ਦੂਜਾ ਪਰੇ ਬੰਦਾ ਦਸ ਹੈ।
ਹਰਜਾਨਾ ਕੇ ਚਾਹ ਚੂ ਪੀ ਲੀ ਕਿ ਨੀ।
ਚਾਹ ਕਿੱਥੇ ਪੀਤੀ ਸਾਡੀ ਸਾਡੇ ਨਸੀਬ ਕਿੱਥੇ ਚਾਹ ਅਹੀ ਤੇ ਚਾਹ ਪੱਤੀ ਜੋਗੇ ਨੀ ਹੈ।
ਕਿਉਂ ਚਾਹ ਚ ਕੀ ਵ? ਕੀ ਆਹ ਵੇਖ ਨਾਲੇ ਕੀ-ਕੀ ਕੀਤਾ ਵਾ?
ਉਹ ਬਿੱਲੂ ਕਿੱਥੇ ਆ ਬਿੱਲੂ?
ਬਿੱਲੂ ਜੀ ਸੁੱਤਾ ਹੁਣ ਤੁਰੰਤ
ਲੈ ਸੁੱਤਾ ਹੀ ਰਹਿੰਦਾ ਇਹ ਇਹ ਇਹ ਵੀ ਉਹ ਗਾਈ ਵਾਲਾ ਗਾਈ ਦੇ ਬੱਚੇ ਵਾਲਾ ਕੰਮ ਆ।
ਤੇ ਮਹਿਰ ਦੀ ਮੰਮਾ ਵਜ ਗੱਲ ਕਰ ਤੇ ਬਾਬੂ- ਗੱਲ ਕਰਨਾ ਮੰਮੀ ਮਹਿਰ ਦੀ ਮੰਮਾ ਨਾਲ ਗੱਲ ਕਰਲੋ ਤੇ- ਹੈਲੋ ਹਾਂ ਕਿੰਨਾ
ਜਾਣਕਾਰ ਰਹੀ ਨਾ ਤੇਰੇ ਹੀ ਬਾਰੇ ਪੁੱਛ ਰਹੇ ਪਾਪਾ ਇੰਨਾ ਤੰਗ ਕਰਦੇ ਨੇ ਬੱਚੇ ਕਿਤੇ ਕਿੱਥੇ ਚਲੀ ਜਾਵਾਂ ਮੈਂ ਮੇਰੇ ਕੋਲ ਟਿਕਟ ਮੇਰੀ ਕੁ ਕਿ ਦੀ ਟਿਕਟ ਕਟਾ ਦੇਵੇ ਮੈਂ ਉੱਥੇ ਹੀ ਸਾਲ ਦੋ ਸਾਲ ਰਹਿ ਵਾਂ। ਜਦੋ ਤੱਕ ਵੱਡੇ ਨੀ ਹੁੰਦੇ ਹੋਰ ਹਾਂ ਮੈਂ ਕਿਥੇ ਜਾਵਾ? ਸ਼ਾਂਤੀ ਤੇ ਆਪਣੇ ਗੁਰਦੁਆਰੇ ਜਾ ਕੇ ਹੀ ਲੱਗੀ ਮੈਨੂੰ। ਹੋਰ ਤੇ ਕਿਤੇ ਲੱਗਦੀ ਨੀ
ਜਾ ਲੀੜੇ ਲ ਲੀੜੇ ਲੱਪੜ ਚੌ ਕੇ ਤੇ ਜਾ ਗੁਰਦੁਆਰੇ ਬੈਠ ਜਾ ਕੇ। ਲੰਗਰ ਵੀ ਉੱਥੇ ਮਿਲੂ, ਸੇਵਾ ਵੀ ਕਰ ਰਾਹੀਂ ਚੰਗਾ ਹੀ ਆ ਰੱਬ ਦਾ ਰੱਬ ਦਾ ਨਾਂ ਲੈਂਦੇ ਰਹੀਂ।
ਸਹੀ ਗੱਲ ਆ ਪਰ ਮੈਨੂੰ ਯਾਦ ਆ ਹੋਊਗੀ ਨਾ, ਮੇਰੇ ਗੋਲੂ ਗੋਲੂ ਦੇ।
ਲੈ ਜੀ ਗੋਲੂ ਵੀ ਲੈ ਜੀ ਕਿ ਲੈ ਤ
ਹਾਏ ਮੇਰੇ ਗੁਰੂ ਨੂੰ ਥੱਲੇ ਸਾਉਣਾ ਪਊਗਾ ਨਾ ਅਸੀਂ ਕਿਵੇਂ ਕਰ
ਲੈ ਥੱਲੇ ਸੋਣਾ ਪਊਗਾ, ਥੱਲੇ ਸੋਵੇ ਜਾਂ ਉੱਥੇ ਸੋਵੇਂ ਗੱਲ
ਤੇ ਗੋਲੋ ਵੀ ਤੇ ਤੰਗ ਕਰਦਾ ਮੇਰਾ ਹੁਣ ਤੇ ਗੋਲੋ ਵੀ ਤੰਗ ਕਰਦਾ ਵਾ ਗੋਲੂ ਵੀ ਤੰਗ ਕਰਦਾ ਮੈਨੂੰ ਗੋਲੂ ਗੋਲੂ ਵੀ ਗੁੱਸੇ ਕਰਦਾ ਨਾਂ, ਗੋਲੂ ਵੀ ਗੁੱਸੇ ਹੋ ਜਾਂਦਾ ਉਹ ਪਤਾ ਨਾ
ਕਿੰਨੇ ਵਜੇ, ਕਿੰਨੇ ਵਜੇ ਆਉਣਾ ਪੈਣਾ ਗਰੀਬਾਂ ਨੂੰ।
ਅਹ ਮੈਂ ਦੱਸਾ ਨੂੰ ਪੰਜ, ਸਾਢੇ ਪੰਜ, ਸਵਾ ਪੰਜ ਤੱਕ ਦੱਸੂਗੀ। ਕਿਉਂਕਿ ਮੈਂ ਨਾ, ਉਹ ਹੈਗੀ ਨਾ ਦੀਦੀ ਜੇੜੀ ਉਹ ਜਿਹੜੀ ਮੇਨ ਦੀਦੀ ਆ, ਜਿਹੜੀ ਹੈਡ ਦੀਦੀ ਆ, ਮੈਡਮ ਦੀਦੀ ਆ ਜਿਹੜੀ।
ਐਂ
ਉਹ ਮੈਡਮ ਦੀਦੀ ਨੂੰ ਇੱਕ ਗੱਲ ਪੁੱਛਣੀ ਆ। ਮੈਨੂੰ ਉਹ ਨਾਂ ਦੀਦੀ ਨੂੰ ਮੈਂ ਫੋਨ ਕਰਨਾ ਵਾ ਤੇ ਜਿਹਨੇ ਮੈਨੂੰ ਕਿਹਾ ਨਾ ਫੋਨ ਕਰੀ ਤੇ ਉਹਨੇ ਮੈਨੂੰ ਕ ਵਾ ਕਿ ਤੂੰ ਫੋਨ ਕਰੀ ਉਨੂੰ ਪੰਜ ਕੁ ਵਜੇ ਤੇ ਮੈਂ ਉੱਥੇ ਵੀ ਗੱਲ ਪੁੱਛਣੀ ਆ। ਤੇ ਮੈਂ ਗੱਲ ਉਹਨੂੰ ਪੁੱਛ ਲੈਂਦੀ ਆਂ ਜੇ ਕੋੋਗੀ ਹਾਂ ਇਤਰਾ ਹੋ ਹੋਜੂਗਾ ਮੇਰਾ ਤੇ ਮੈਂ ਕਹੂੰਗੀ ਠੀਕ ਆ ਜੇ ਕਹੂਗੀ ਨਈਂ ਤੇ ਫੇਰ ਵੀ ਮੈਂ ਤੁਹਾਨੂੰ ਦੱਸੂੰਗੀ। ਟਮ ਤੇ ਗੋਜੋ ਹੈਗਾ ਨਾ ਘਰਚੇ ਕਿ ਨਈਂ ਆ।
ਹਾਂ ਉਹ ਘਰੇ ਈ ਆ।
ਤ ਕੰਮ ਤੇ ਨੀ ਜਾਂਦਾ ਵਾ।
ਜਾਣਕੇ ਡਿਆ ਵਾ
ਤੇ ਫੇਰ ਘਰ ਚ ਵੀ ਆ ਕੰਮ ਤੇ ਵੀ ਜਾਂਦਾ ਵਾ, ਕਿਸ ਤਰ੍ਹਾਂ ਕਰ ਲੈਂਦਾ ਘਰੇ ਈ ਕੰਮ ਕਰ ਲੈਂਦਾ ਬੈਅ ਕੇ।
ਤੇ ਆ ਮੇਰੇ ਨਾਲ ਨਈਂ ਆਉਣ ਡਿਆ ਨਾ, ਰਵੀ ਦੇ ਨਾਲ ਆਉਣ ਡਿਆ ਜਾਣ ਡਿਆ ਵਾ ਉਹ। ਆ ਵੇਲੇੈ, ਵਾਹ ਵਾ ਵਾ ਵਾ ਗਰੀਬ ਗਰੀਬਾਂ ਦਾ ਨਾਂ ਲਿਆ ਫੋਨ ਕੀਤਾ ਕੋਂ ਨੀਂ ਤੁਰੰਤ।
ਅਛਾ, ਰਵੀ ਕਣ
ਰਵੀ ਉਹਦੇ ਨਾਲ ਕੰਮ ਕਰਦਾ ਵਾ ਉੱਥੇ ਰਹਿੰਦਾ ਵਾ ਕੀ ਉਹਨੂੰ ਕਹਿੰਦੇ ਆ
ਹਾਂ ਠੀਕ ਏ ਮੈਂ ਸਮਝਗੀ, ਕਿੱਥੇ ਰਹਿੰਦਾ ਵਾ ਹਾਂ।
ਬਹੁਤ ਦੂਰ ਰਹਿੰਦਾ ਵਾ।
ਹਾਂ।
ਤੁਦੇ ਨਾਲ ਹੀ ਕੰਮ ਕਰਦਾ ਵਾ ਉਹ ਵੀ।
ਅੱਛਾ।
ਏਨੇ ਲੜਾਈ ਕਰਨੀ ਮਸਤੀ ਚ ਕਿਹੇ ਦੇ ਨਾਲ ਗੋਜੋ ਨੇ ਦਾ ਜੇੜਾ ਰਾਈਟ ਵਾਲਾ ਹੱਥ ਨਾ, ਓਦੀ ਹੱਡੀ ਨਾ ਖੀਸਕ ਗੀ ਜੱਦਾ ਮੇਰੇ ਲੈਫਟ ਵਾਲੇ ਹੱੱਥ ਦਾ ਹੋਯਾ ਵਾ ਨਾ
ਹਾਂ, ਹਾਂ, ਹਾਂ।
ਹੱਡੀ ਖਿਸਕ ਗੀ ਟੋਡੀ ਕੀ ਐ, ਓਦੇ ਰਾਈਟ ਵਾਲਾ ਹੱਥ ਨਾ ਹੋ ਗਿਆ ਓ ਕੀ ਕੀਤਾ ਨਾ ਮੇਰੀ ਤੇ ਟੁੱਟੀ ਹੀ ਨਾ
ਤੇ ਓ ਤੇ ਫੇਰ ਠੀਕ ਕਰਤੀ ਸੀ ਨਾ ਡੋਕਟਰਾਂ ਨੇ।
ਠੀਕ ਨਹੀਂ ਹੋਈ ਹੈ ਲੇਕਿਨ ਓ ਟੇਡੀ, ਟੇਡੀ ਸੈੱਟ ਹੋ ਗਿਆ ਗੋਜੂ ਦਾ ਵੀ ਸੇਮ ਹੀ ਕੇਸ ਹੈ ਲੇਕਿਨ ਗੋਜੂ ਦਾ ਕੀ ਹੋਇਆ ਨਾ ਤੇ ਓਦੀ ਬੁੱਧੀ ਪੱਜ ਗਈ ਆ ਓਦੀ ਬਸਤੀ ਦੇ ਮੁੰਡੇ ਦੇ ਨਾਲ, ਗੋਜੂ ਦੇ ਦਾ-ਪੰਦਰਾਂ ਘਰ-
ਓਦੇ ਜੇੜੇ ਭਰਾ ਨੇ ਹੁਣੇ ਵਿਆਹ ਕੀਤਾ ਸੀ।
ਨਹੀ ਓ ਨੀ,
ਤੇ
ਆਪ ਆਪਣਾ ਭਰਾ ਨੀ, ਓ ਚਾਚੇ ਦਾ ਮੁੰਡਾ ਵਾ
ਅੱਛਾ ਹਾਂ, ਫੇ
ਹਨਾ, ਤੇ ਓ ਗੋਜੂ ਦੇ ਘਰ ਦੇ ਲਾਗੇ ਹੀ ਆ, ਰੈਂਦਾ, ਰੈੰਹਦੀ ਆ ਓ, ਹਨਾ ਤੇ ਓ ਜਦੋ ਗੋਜੂ ਦਾ ਭਰਾ ਆਇਆ ਸੀ ਨਾ ਵਦੀ
ਹੂੰ।
ਤੇ ਮੁੰਡੇ ਨਾ ਓਨੂੰ ਡਰਾਉਣ ਡੇ, ਧਮਕੀ ਦੇਣ ਡੇ, ਕਿ ਕੀ ਕਰਨ ਆਇਆ ਵਾ ਏ, ਓ ਤੇ ਗੋਜੂ ਦੇ ਕੰਨ ਤੇ ਅ ਜੇਹੜੀ ਗੱਲ ਪੈ ਗਈ, ਤੇ ਗੋਜੂ ਚੱਲ ਗਿਆ ਲੜਨ,
ਹੂੰ।
ਗੋਜੋ ਆਪਣੇ ਗੋਜੋ ਨੇ ਅਪਣੇ ਸੱਜੇ ਹੱਥ ਨਾਲ ਹੀ ਹੱਥ ਚਲਾਤਾ।
ਹਾਂ
ਓਦਾ ਹੱਥ ਹੋਰ ਜਾਦਾ ਡੈਮੇਜ ਹੋ ਗਿਆ।
ੳੁੱਚ ਜਾਨ ਹੈਗੀ, ਕਿੰਨੀ ਕੇਹਾ ਜੋ ਲੜਨ ਗੇਆ ਸੀ।
ਏ ਗੁੰਡਾ ਵਾ ਨਾ ਏਹ, ਗੁੰਡੇ ਬਨਦੇ ਪਤਾ ਹੀ ਨਾ ਅੱਜ-ਕਲ ਦੇ ਮੁੁੰਡੇ,
ਏੱਕ ਕੋਈ ਮਾਰੂਗਾ ਤੇ ਉੱਥੇ-ਜਾਕੇ ਕੋਣੇ ਚੱ ਡੇੱਗ ਜਾਣਾ।
ਵਾਹ
ਇਤਰਾ ਹੀ ਕੋਈ ਗੋਦੀ ਚੋਕ ਲਏ ਓਨੂੰ।
ਓਦੀ ਗੱਲ ਛੱਡ ਦਓ, ਵੇਖਣ ਚ ਓ ਜਾ, ਵੇਖਣ ਚ ਚੂਸਲੀ ਜੇਹਾ ਵਾ, ਲੇਕਨ ਚੂਸਲੀ ਹੈਗਾ ਨੀ ਓ, ਬੜਾ ਵਾ ਓ।
ਤੇ ਫੇਰ ਐਹੋ ਜੀ ਗੱਲ ਐ ਤੇ ਜਦੋ ਸਮਾਨ ਸਮੁਨ ਚੋਕ ਰਏ ਸੀ ਓਦੋ ਕਿਓ ਨੀ ਓਨੂੰ ਲਿਯਾਤਾ। ਉਦੋਂ ਲੈ ਕੇ ਆਣਾ ਚਾਈਦਾ ਓਨਾ, ਕੰਮ ਓਣਾ ਕਿਦੋਂ ਓਹ ਆਏ ਸਮਾਨ ਚੁੱਕਨ ਵਾਸਤੇ। ਸਮਾਜ ਚੁੱਕਣ ਵਾਸਤੇ ਤਾ ਏ ਲੇਵਰ ਲਿਆਂਦੇ।
ਹਾਂ ਤੇ ਕੈਣਾ ਹੀ, ਕੈਣਾ ਹੀ ਲੇਵਰ ਦੀ ਜਗਾ ਓਨੂੰ, ਓਨੂੰ ਸੱਦ ਲੈਣਾ ਹੀ।
ਤੇ ਲੇਵਰ ਦੇ ਪੈਹੇ ਵੀ ਦੇਣੇ ਪੈਣੇ ਸੀ ਫੇਰ ਕਿ ਸੀ ਪੈਸੇ।
ਹਾਂ ਬਨਵਾ ਮੋਜਦੂਰ ਲੈ ਕੇ ਆਇਆ ਮੈਂ ਹੱਦੇ ਆ ਤਾ, ਕੋਹੋ ਜੇਹੀ ਗੱਲਾਂ ਫਾ
ਤਰਾ ਮਜਾ ਨੀ ਨਾ ਆਣਾ ਸੀ ਇਤਰਾ ਤੇ, ਓ ਲੇਵਰਾ ਦੇ ਨਾਲ ਫੇ ਕਿਸੇ ਨੇ ਕੰਮ ਨੀ ਕਰਾਯਾ। ਓਨਾਂ ਦੇ ਨਾਲ ਤਾ ਫਿਰ ਪੈਹੇ ਵੀ ਦੇਣੇ ਪੈਣੇ ਸੀ ਕੰਮ ਵੀ ਕਰਾਓਣਾ ਪੈਣਾ ਸੀ, ਬ ਏ ਇਦਾ ਥੋੜੀ ਹੁੰਦਾ ਵਾ।
ਦ ਹੀ ਸਾਡੇ ਇੱਥੇ ਏਦਾਂ ਹੀ ਹੁੰਦਾ ਵਾ।
ਹਮ ਤੁਹਾਡੇ ਇੱਦਾ ਹੀ ਹੰਦਾ ਅੱਜ ਪਾਸਤਾ ਖਾਂਦਾ ਮੰਨ ਆ।
ਖਵਾ ਦੇ ਗੀ ਤੇ ਖਾਲਾਂਗੇ।
ਦੇਖਲੋ ਚਲੋ ਕੀ ਕੀ ਠੰਡਾ। ਜ਼ਿੰਦਗੀ ਚ ਘੁਮਾਓ ਸਾਨੂੰ ਲੈ ਜਾ ਕੇ ਕਿਤੇ ਖਵਾਓ ਹੋਰਕੀ ਪਾਸਤਾ ਕੁਸ਼ਤੀ ਚੋਮੀਨ ਚੂਮੀਨ।
ਘੁਮਾਓ ਜਿਹੜਾ ਤੁਹਾਨੂੰ ਖਾਲੀ ਪਾਰਕ ਚ ਲੈਕੇ ਚੱਲੀਏ ਤੁਹਾਨੂੰ।
ਸੈਲੇਬਾਗ ਵੀ ਲੈ ਕੇ ਜਾਣ ਵਾਲੇ ਲੈ ਕੇ ਜਾਂਦੇ। ਤੁਸੀਂ ਲੈ ਕੇ ਨਈਂ ਜਾਂਦੇ ਤੇ ਅਸੀਂ ਕੀ ਕਰੀਏ। ਨਿੱਕਾ ਜਿਹਾ ਪਿਆਰਾ ਚ ਡੂ ਲੱਕੇਆ ਸਾਡਾ ਉਹਨੂੰ ਫੋਟੋਆਂ ਨੀਂ ਆਂਦੀਆਂ ਸੁਹਣੀਆਂ ਸੋਹਣੀਆਂ। ਹਂ।
ਹੈਂ।
ਇਚੋਂ ਕੀ ਮੈਂ, ਹਾਂ ਖਿੱਚੋ ਹਾਂ ਖਿੱਚੋ, ਮੈਂ ਖਿੱਚ ਕੇ ਦਵਾ ਤੇਰੀ ਫੋਟੋਆਂ ਕੈਮਰਾ ਮੈਨ ਆਂ ਮੈਂ।
ਤੇ ਮੇਰੇ ਕੋ ਫੋਟੋ ਫੋਨ ਈ ਨਈ ਏ ਵਧੀਆ।
ਫੋਨ ਯ ਹੋਣਾ ਚਾਈਦਾ ਵਾ ਵਧੀਆ। ਨਾ ਮੈਂ ਖਰੀਦ ਸਕੱਦੀ ਆ ਨਯਾ ਫੋਨ ਹਂ
ਖਰੀਦੋਗੀ ਖਰੀਦ
ਕਿੰਨੀ ਵਾਰੀ ਤਾਂ ਬੋਲਿਆ ਮੈਨੂੰ ਇੱਕ ਫੋਨ ਲੈ ਦੋ, ਫੋਨ ਲੈ ਦੋ।
‌ ਉਹ ਮੈਂ ਡਕੈਤੀ ਪਾਵਾਂ, ਹੁਣ ਮੈਂ ਹੱਦ ਗੱਲਾਂ ਕਰਦੀ ਆਂ।
ਡਕੈਤੀ ਵਾਲੇ ਘਰ ਚ ਥੋੜ੍ਹੀ ਰਿੰਦੇ ਫਿਰ ਜੇਲ੍ਹ ਚ
ਤੇ ਫੇਰ ਮੈਨੂੰ ਵੀ ਜਾਣਾ ਈ ਪੈਣਾ ਆ।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
ਹਾਂ।
ਆਂ ਤੇ ਵੱਡਾ ਕਰੂੰਗਾ ਤੇ ਫੇਰ ਮੈਨੂੰ ਵੀ ਜਾਣਾ ਈ ਪੈਣਾ ਵਾ।
ਬੋਤਲਾਂ ਵੋਤਲਾਂ ਚ ਪਾਣੀ ਭਰ ਕੇ ਰੱਖਿਆ ਸੀ ਕਿ ਨਈਂ।
ਕੁਛ ਨੀ ਪਾਣੀ ਪੂਣੀ ਕੁਛ ਨੀ ਭਰਿਆ ਦਾ।
ਤੇ ਹੁਣ ਪੀ ਪੀਉਂਗੇ ਕਿ ਜਾ ਕੇ ਘਰ?
ਹੈਂ।
ਘਰ ਜਾ ਕੇ ਕੀ
ਪਾਣੀ ਤੇ ਹੈਗਾ ਵਾ ਬੋਤਲਾਂ ਚ, ਉਹਦਾ ਉਹਦੀ ਕੋਈ ਦਿੱਕਤ ਨੀ ਪਾਣੀ ਤੇ ਹੈਗਾ ਬੋਤਲਾਂ ਚ।
ਸੀ ਕਿ ਗੰਦੇ ਕੰਮ ਕਰ ਰਹੀ ਐ, ਇਹਦੇ ਹੱਥ ਨਾ ਚ ਫੜਿਓ ਕੋਈ ਵੀ। ਬਹੁਤ ਗੰਦੇ ਕੰਮ ਕਰਦੀ ਏ, ਬਹੁਤ ਗੰਦੀ ਹੋ ਗਈ ਐ। ਹਾਂ ਸਿਰਫ ਰੰਗ ਈ ਸਾਫ ਕਿੰਨੀ ਗੰਦੀ ਆ ਪੂਰਾ ਮੂੰਹ ਚ ਨਾ, ਜੀਭ ਨਾ ਹੱਥ ਚੱਟ ਰਹੀ ਏ ਆਪਣਾ।
ਹਾਂ ਤੇ ਗਲੀਜੀ ਕੰਮ ਮੈਨੂੰ ਪਸੰਦ ਆ ਉਹ ਗਲੀਜੀ ਆ ਉਹ।
ਇਨੂੰ ਵੀ ਉਹੀ ਸਿੱਖਾ ਦੇਣਾ।
ਮੁੰਡਾ ਕਰਦਾ ਈ ਆ, ਮੁੰਡਾ ਬਚਪਨ ਤੋਂ ਈ ਕਰਨ ਡਿਆਂ ਵਾ।
ਉਹ ਤੇ ਦੀਵਾਲਾ ਚੱਟਦਾ ਵਾ। ਨਈਂ, ਅੱਛਾ ਮੈਂ ਰੱਖਣ ਡਈ ਆਂ, ਮੈਂ ਰੱਖਣ ਡਈ ਆਂ।